ਸਸ ਸ੍ਰੀ ਕਾਲ ਭਾਜੀ, ਕੀ ਹਾਲ ਜੇ ਵਧੀਆ
ਹੋਰ ਕੀ ਕਰਦੇ ਪਏ ਸੀਂ?
ਬਾਰ ਬੈਠੇ ਆ ਜੀ ਮੈਂ ਫੋਨ ਕਰ ਲਈਏ ਬੜੇ ਸਾਲ ਹੋਗੇ ਗੱਲ ਨੀ ਹੋਈ ਭਾਜੀ ਨਾਲ
ਹਾਂਜੀ ਹਾਂਜੀ ਮੈਂ ਵੀ ਕਵਾ ਕੀ ਗੱਲ ਗਾਇਬ ਤੇ ਨਹੀਂ ਹੋ ਗਏ
ਨਾ ਨਾ ਗੈਪ ਨੀ ਹੋਇਆ ਸੀ ਇੱਥੇ ਇ ਸਾ, ਥੱਲੇ ਸਾ, ਤੁਸੀਂ ਦੇਖਿਆ ਇ ਨੀ ਥੱਲੇ ਆਲੀ
ਅੱਛਾ
ਹਾਂਜੀ ਹਾਂਜੀ ਹ ਆ ਕ ਉਹ ਹਾਂਜੀ, ਵਧੀਆ ਵਧੀ ਤੁਸੀਂ ਸੁਣਾਓ, ਅਜ -ਕੱਲ੍ਹ ਕਿੱਦਾਂ ਚੱਲਦਾ ਕੰਮ ਕਾਜ?
ਵਧੀਆ ਵਧੀਆ ਬਸ। ਅਸੀਂ ਗਏ ਸੀ ਪਿੱਛੇ, ਮਸੂਰ ਹੀ ਗਏ ਰ ਸੀ।
ਅੱਛਾ ਮਸ਼ਹੂਰੀ, ਪਹਿਲੇ ਹੀ ਤੁਸੀਂ ਸੂਰੀ ਗਸ ਪਿਛਲੇ ਹਫ਼ਤੇ ਇਸ ਇਸ ਹਫ਼ਤੇ ਮਸੂਰੀ ਹੈ। ਮਸੂਰੀ ਹੀ ਬੜਾ ਜਾਣ ਲੱਗੇ, ਕੀ ਗੱਲ?
ਬਸ ਰਿਸ਼ਤੇਦਾਰ ਰਹਿੰਦੇ ਨਾ ਉੱਥੇ ਫਿਰ ਬੁਲਾਉਂਦੇ ਰਹਿੰਦੇ ਨੇ, ਅਸੀਂ ਜਾਂਦੇ ਰਹਿੰਦੇ ਹਾਂ। ਹਾਂ, ਨਾਨਕੇ -ਨਾਨਕੇ ਨੇ। ਹਾਂ।
ਹਾਂਜੀ -ਹਾਂਜੀ, ਚਲੋ ਵਧੀਆ ਵਧੀਆ।
ਹੋਰ ਤੁਸੀਂ ਕਿੱਥੇ ਗਏ ਸੀ?
ਅਸੀ ਗ ਉੱਥੇ ਜਾਣਾ ਹੈ ਸਾਡੇ ਨਾਲ ਹੀ ਲਾੱਗੇ ਅੱਗੇ ਬਣਦਾ ਹੱਥੋਂ ਬਿਲਕੁਲ ਬਿਲਕੁਲ ਨਾਲ ਹੀ ਹੈਗਾ। ਕਿਸ਼ਤਵਾੜ ਗਏ ਸਾਂ, ਆਪਾਂ।
ਅੱਛਾ।
ਮ ਸੁਣਿਆ ਨਾ ਦੀ
ਨਾ-ਨਾ ਸੁਣਿਆ ਨੀ ਨਾਮ?
ਇਹੀ ਸੁਨਿਆ ਕਿਸ਼
ਨਾ ਅੱਛਾ
ਹਾਂਜੀ-ਹਾਂਜੀ ਇਹ ਲਾੱਗੇ ਹੀ ਪੈਂਦਾ ਐ, ਸਾਡੇ ਇੱਥੋਂ।
ਅੱਛਾ-ਅੱਛਾ ਵਧੀਆ ਹਾਂ, ਵਧੀਆ ਹਾਂ-ਹਾਂ ਵਧੀਆ, ਘੁੰਮਦੇ ਰਹਿੰਦੇ ਤੁਸੀ ਵੀ।
ਟੈਮ ਉਹੀ ਹੋਇਆ
ਹਾਂਜੀ-ਹਾਂਜੀ ਸਹੀ ਗੱਲ ਏ ਹੋਰ ਸੁਨਾਓ, ਘਰ ਸਾਰੇ ਵਧ ਧਿਆ
ਹਾਂਜੀ-ਹਾਂਜੀ ਵਧੀਆ-ਵਧੀਆ ਤੁਸੀ ਸੁਨਾਓ।
ਹਾਂਜੀ ਅਸੀ ਨਾ ਸ ਡਰਾਈ -ਫਰੂਟਾਂ ਦਾ ਕੰਮ ਖੋਲਿਆ ਸੀ। ਤੇ ਸਾਰੀਆਂ ਚੀਜਾਂ ਬਦਾਮ ਬਦੂਮ ਮ ਕਾਜੂ, ਕਿਸ਼ਮਿਸ਼, ਅਖਰੋਟ ਕੁਛ ਲੈਣਾ ਹੋਇਆ ਤੇ ਦੱਸਨਾ ਮੈਨੂੰ।
ਅੱਛਾ-ਅੱਛਾ ਤੁਸੀ ਪਹਿਲੇ ਈ ਪਹਿਲੇ ਦੂਸ ਰਾ ਕੰਮ ਕੀਤਾ ਕੱਪੜਿਆਂ ਦਾ ਕੰਮ ਸਟਾਰਟ ਕੀਤਾ ਈ ਡਰਾਈ ਫਰੂਟ ਦੇ ਨਾਲ ਸ਼ੁਰੂ ਕਰਦਾ ਰਿਹਾ
ਹਾਂਜੀ-ਹਾਂਜੀ ਮੇਰੇ ਵੱਡੇ ਭਰਾ ਨੇ ਕੀਤਾ ਆ ਸ਼ੁਰੂ।
ਅੱਛਾ ਅੱਛਾ ਅੱਛਾ ਅੱਛਾ। ਤੇ ਕੱਪੜਿਆਂ ਦਾ ਬੰਦ ਕਰ ਤਾ ਕਿ।
ਨਾ, ਨਾ ਪਹਿਲਾ ਵੀ ਸ਼ੁਰੂ ਕਿੱਤਾ ਰ
ਅੱਛਾ-ਅੱਛਾ ਬਿਲਕੁਲ ਅੱਛਾ-ਅੱਛਾ-ਅੱਛਾ ਉਹ ਤਾਂ ਮੇਲ ਪਜਾਮੇ ਹੋਣਗੇ ਤੁਹਾਡੇ ਕੋਲ। ਮੇਰੇ ਸ
ਹਾਂ। ਸਾਰੇ ਸਾਰੇ ਸਾਰੇ ਕੁਛ ਚੰਗਾ ਹੋਇਗਾ, ਅਸੀ ਮੈਨੂਫੈਕਚਰ ਹੇਗੇ 'ਮਹਾਰਾਜ'
ਅੱਛਾ ਮੈਨੂਫੈਕਚਰ ਕਰਦੇ ਹੋ ਕਿਸ ਕਿਹੜੇ ਬ੍ਰੈਂਡ ਦੇ ਨਾਂ ਦੀ?
ਐਮ ਐੱਸ ਬ੍ਰਾਂਡ ਹੈਗਾ ਐਮ ਐੱਸ।
ਅੱਛਾ ਅੱਛਾ ਅੱਛਾ ਠੀਕ। ਅੱਛਾ ਠੀਕ ਵਧੀਆ-ਵਧੀਆ-ਵਧੀਆ ਚੱਲ ਰਿਹਾ ਭਾਜੀ
ਹਾਂਜੀ ਕੰਮ ਰਾਤੀ ਦੇ ਮਗਰ ਹੀ ਚੱਲਦਾ ਹੈ ਬਸ।
ਅੱਛਾ-ਅੱਛਾ ਹੋਰ ਨੀ ਕੋਈ ਬਣਾਈ ਸ਼ਰਟਾਂ ਸੂਰਟਾ ਦਿਖੇਉ ਜ਼ਰਾ ਤੇ ਇੱਥੇ ਹੈਗੀ ਸਾਡੀ ਇਥੇ ਇੱਥੇ ਮੇਨ ਮਾਰਕੀਟ ਸਾਹਾਡੇ ਇੱਥੇ ਇਸ ਪਾਸੇ
ਹਾਂਜੀ ਹਾਂਜੀ। ਤੁਸੀਂ ਕਿਹੜਾ ਕੰਮ ਕਰਦੇ ਅੱਜ ਕੱਲ
ਸਾਡਾ ਖਾਣ ਪੀਣ ਦਾ ਕੰਮ ਏ
ਅੱਛਾ ਅੱਛਾ ਕੀ ਫਾਸਟ ਫੂਡ ਹੈ ਫਾਸਟ ਫੂਡ ਜਾਂ ਕੋਈ ਗਰੋਸਰੀ ਵਗੈਰਾ
ਨਹੀਂ ਨਹੀਂ ਸਾਡਾ ਫਾਸਟ ਫੂਡ ਦਾ ਕੰਮ ਹੈ।
ਅੱਛਾ ਅੱਛਾ ਵਧੀਆ ਚੱਲਦਾ ਵਾ
ਹਾਂ ਉਥੇ ਏ ਸਾਡੀ ਕੈਸ਼ ਦੀ ਮਾਰਕੀਟ ਹੈ ਗੀ ਬਹੁਤ ਵਧੀਆ ਕੰਮ ਮਿਲਦਾ ਹਾਂਜੀ।
ਅਸੀਂ ਕਹਿੰਦੇ ਵੀ ਅਸੀਂ ਜਾਈਏ ਜੰਮੂ
ਅੱਛਾ
ਯਾਰ ਦੋਸਤ ਕਹਿੰਦਾ ਸੀ ਜੰਮੂ ਜਾਣਾ ਏ
ਅੱਛਾ ਅੱਛਾ।
ਦੱਸਣਾ ਸਾਨੂੰ, ਕੋਈ ਹੋਟਲ ਵਗੈਰਾ ਕੋਈ ਵਧੀਆ ਦੱਸੋ ਕਿੱਥੇ ਸਟੇ ਕਰੀਏ?
ਹੋਟਲ ਹੈ ਰਾਜੇ ਦਾ ਨਹਿਲ ਹੈਗਾ ਇੱਥੇ ਹੋਟਲ। ਉੱਥੇ ਸਟੇਅ ਕਰ ਸਕਦੇ ਹੋ ਰਾਤੀ, ਉਹ ਬਿਲਕੁਲ ਨਾ ਹੀ ਹੈਗਾ ਚਾਰਜ ਹੀ ਸਸਤਾ ਹੀ ਹੈ ਦਿਨ ਦਾ ਦਸ ਤਿਆਰ ਹੋ ਹੋਗਾ
ਠੀਕ ਹੈ। ਕਿੰਨੇ, ਅੱਠ -ਦਸ ਜਨ ਚੱਲੇ ਆਂ ਅਤੇ
ਹਾਂ ਕੋਈ ਨੀ ਅੱਠ -ਦਸ ਜਾਣੇ ਹੋ ਉਹ ਖੁੱਲ੍ਹਾ -ਡੁੱਲ੍ਹਾ ਹੈ, ਉਹ ਪਹਾੜੀ ਪਹਾੜ ਦੇ ਉੱਤੇ ਹੈਗਾ ਉਹ ਹੋਟਲ, ਬਹੁਤ ਵਧੀਆ ਹਰੀ ਨਿਵਾਸ ਹਾਂ ਹਾਂ ਅਤੇ ਅੱਠ ਦਸ ਹਜ਼ਾਰ ਰੁਪਇਆ ਸਟੇਅ। ਸਟੇ ਨ ਦਸਟ
ਹਾਂਜੀ ਹਾਂਜੀ। ਹੋਰ, ਤੁਸੀਂ ਸੁਣਾਓ। ਹਾਂਜੀ -ਹਾਂਜੀ ਆਵਾਂਗੇ, ਤੁਹਾਨੂੰ ਮਿਲ ਕੇ ਜ਼ਰੂਰ ਜਾਵਾਂਗੇ, ਸੇਵਾ ਦੇੰਗੇ ਤੁਹਾਨੂੰ ਵੀ।
ਹਾਂਜੀ- ਹਾਂਜੀ ਸੇਵਾ ਕਰੋਗੇ, ਜਾਂ ਕਰਾਉਗੇ?
ਕਰਾਵਾਂਗੇ ਸੇਵਾ।
ਅੱਛਾ- ਅੱਛਾ ਠੀਕ।
ਹਾਂਜੀ- ਹਾਂਜੀ, ਹੋਰ ਤੁਸੀਂ ਕਦੀ ਜਾਣਾ?
ਕਦੋਂ ਆ ਰਹੇ, ਕਦੋਂ ਆ ਰਹੇ ਹੋ ਤੁਸੀਂ?
ਅਸੀਂ ਤੇ ਹਜੇ ਸ਼ੁਰੂਆਤ ਹਜੇ ਪਲੈਨ ਹੀ ਕੀਤੀ ਸੀ, ਜੰਮੂ ਦਾ ਹਾਂ ਜਾਣਾ ਵ ਮਹੀਨੇ ਮਹੀਨੇ ਤੱਕ ਆਵਾਂਗੇ, ਮਹੀਨੇ ਦੋ ਮਹੀਨੇ ਤੱਕ।
ਅੱਛਾ- ਅੱਛਾ ਤੇ ਮੇਰੇ ਮ ਤੁਹਾਡੇ ਕੋਲ ਪ ਅੱਛਾ ਅੱਛਾ
ਹਾਂਜੀ, ਪੈਸੇ ਹੀ ਵਦ ਦੂ ਸਾਠ -ਸੱਤਰ ਹਜ਼ਾਰ ਰੁਪਇਆ
ਬੁੱਡ ਐਪਲ ਲੈ ਆਓ, ਤੁਹਾਡੇ ਡਰਾਈ -ਫਰੂਟ ਦਾ ਬੁੱਡ ਐਪਲ ਆਂ ਨਾ, ਬੁੱਡ ਐਪਲ।
ਹਾਂਜੀ ਹਾਂਜੀ।
ਬੋਡ -ਐਪਲ।
ਹਾਂਜੀ ਦਾ ਪ ਭਰਾ ਨੂੰ ਪਤਾ ਹੈਗਾ ਮੈਂ ਇਹਦੇ ਕੋਲ ਕੁਛਦ ਬ
ਅੱਛਾ -ਅੱਛਾ, ਵੁਡ ਐਪਲ ਹਾਂ, ਉਹ ਵੁਡ ਐਪਲ ਦੇ ਦੇ ਆ, ਦੋ ਕਿੱਲੋ ਤੇ ਤੁਸੀਂ ਹਾਂ ਮੈਂ ਦੋ- ਕਿੱਲੋ ਤਾਂ ਮੇਰੇ ਕ ਪਾਰਸਲ ਕਰਾ ਲਓ ਡਿਲੀਵਰੀ ਚਾਰਜਿਸ ਦੇ ਤੇ, ਦੱਸ ਦਿਓ, ਕਿੰਨੇ ਪੈਸੇ‌।
ਆਵਾਂਗੇ ਨਾ ਤੇ, ਲੈਂਦੇ ਆਵਾਂਗੇ ਫੇਰ
ਉਹ ਤੇ ਤੁਸੀਂ ਦੋ ਤੁਸੀ, ਦੋ ਮਹੀਨੇ ਬਾਅਦ ਆਨਾ ਏ, ਇੰਨੀ ਦੇਰ ਤੱਕ ਮੈਂ ਖਾ-ਪੀ ਕੇਜ ਵੀ ਕਰਜ
ਚਲੋ ਤੁਹਾਨੂੰ ਪਹਿਲੇ ਭੇਜਦਾਂਗੇ, ਪਹਿਲੇ ਭੇਜਦਾਂਗੇ ਤੁਹਾਨੂੰ। ਪਾਰਸ
ਹਾਂਜੀ- ਹਾਂਜੀ, ਹਾਂਜੀ, ਹਾਂਜੀ, ਹਾਂ ਤੁਹਾਡੇ ਉੱਥੇ ਉਹ ਵੀ ਫੈਕਟਰੀ ਹੈਗੀ ਨਾ ਰੂਹ ਪੂਜੀ ਵਾਲੀ ਫੈਕਟਰੀ।
ਹਾਂਜੀ, ਰੂਅਫਜ਼ੇ ਦੀ ਬੜੀ ਵੱਡੀ ਫੈਕਟਰੀ ਸਾਡੇ ਐਥੇ। ਬਹੁਤ ਵੱਡੀ ਫੈਕਟਰੀ ਏ। ਸਾਰਾ ਐਥੋਂ ਦੀ ਜਾਂਦਾ ਮਾਲ ਰਾਜਸਥਾਨ ਹੋ ਗਿਆ, ਦਿੱਲੀ-ਦੁੱਲੀ ਹੋ ਗਿਆ, ਹਾਂਜੀ- ਹਾਂਜੀ।
ਬ ਨਹੀਂ
ਕੀ ਕਹਿ ਰਹੇ ਹੋਂ?
ਤੁੁਹਾਡਾ ਪਹਿਲੇ ਵੀ ਰੁਅਬਜ਼ੇ ਦਾ ਵੀ ਕੰਮ ਸੀ ਨਾ, ਮੈਨੂਫੈਕਚਰ ਦਾ, ਬਣਾਂਦੇ ਸੀ ਰੋਅਬਜ਼ਾ ਦੇ ਸੀ।
ਨਾ -ਨਾ ਉਹਦੇ ਸ਼ਾਇਦ ਕਜਨ ਹਾਂ -ਹਾਂ ਸਾਡੇ ਕਜ਼ਨ ਬਨਾਉਂਦੇ ਸੀ ਉਹ।
ਆਹੋ ਕਜਨ ਜਾਂਂਦੇ ਸੀ ਨਾ, ਉਹਨਾਂ ਨੂੰ ਬੋਲੇ ਉਹਨਾਂ ਨੇ, ਬੋਲੋ ਤੁਾਨੂੰ ਪਿਓਰ ਚਾਹੀਦਾ।
ਹਾਂ, ਹਾਂ ਪਿਓਰ ਹਾਂ, ਹਾਂ
ਉਹਨਾਂ ਨੇ ਪਿੱਛੇ ਬਣਾਇਆ ਸੀ ਮੇਰੇ ਕੋਲੋ ਓਨੇ, ਤੁਹਾਡੇ ਕਜ਼ਨ ਨੇ ਉਹ?
ਹਾਂਜੀ-ਹਾਂਜੀ ਕਜਨ ਨੇ ਤੁਸੀਂ ਪੈਹੇ ਦਿੱਤੇ ਸੀਗੇ ਉਹਨਾਂ ਨੂੰ।
ਹਲੋ ਪੈਸੇ ਦਿੱਤੇ ਸੀ ਇੱਕ ਸੌ ਤੀਹ, ਰਪੇ ਦਿੱਤੇ
ਤੇ, ਮੈ ਤੇ, ਪੈਹ
ਕੋਈ ਨੀ ਪਿਆਰ ਵੀ ਗੱਲ ਹੁੰਦੀ ਏ, ਪੈਹੇ ਫੇਰ ਕੇ ਆਪਣੇ ਘਰ ਹੀ ਗਏ ਵੇ ਇੰਝ ਕਰਿਓ ਨਾ ਤਿੰਨ- ਚਾਰ ਬੋਤਲਾਂ ਕਢਾ ਦਿਓ। ਤੇ ਪਾਰਸ ਕੱਲ ਕਰਾਗੇ ਦੱਸ ਦੇ ਜਿੰਨੀ ਪੇਮੈਂਟ ਹੋਈ ਪਾਗੇ ਨੇ, ਬਹੁਤ ਵਧੀਆ ਰੁਅਵਜਾ ਸੀ। ਉਹ
ਕੋਈ ਗੱਲ ਨੀ।
ਹਾਂਜੀ-ਹਾਂਜ
ਨਾ ਮੈਨੂੰ
ਤੇ ਮੇਨੂੰ ਡਰੈਸ ਭੇਜਣਾ ਤੇ, ਮੈਂ ਤਾਨੂੰ ਪਾਰਸਲ ਕਰਾ ਦਾਂਗਾ ਓਥੇ।
ਅਡਰੈੱਸ ਤੁਸੀਂ ਲਿਖੋ, ਨੋਟ ਕਰੋ। ਲਿੱਖੋ ਥਰਟੀ -ਫਾਈਫ ਏ
ਅੱਗੇ
ਅੱਗੇ ਪਤਾ ਨੀ, ਯਾਦ ਨੀ ਸਵੇਰੇ ਭੇਜਾਂਗੇ।
ਠੀਕ ਐ ਠੀਕ ਐ ਇਹ ਚ ਵਟਸਐਪ ਕਰ ਦੇਨਾ ਮੈਨੂੰ
ਠੀਕ ਐ, ਪੈਂਤੀ ਹਜਾਰ ਨਾ, ਇਹ ਯਾਦਾਸ਼ ਕਮਜ਼ੋਰ, ਉਮਰ ਹਿਸਾਬ ਨਾਲ ਯਾਦਾਸ਼ ਕਮਜ਼ੋਰ ਹੋ ਜਾਂਦੇ।
ਆ ਸਾਡੇ ਕੋਤੋ ਬਦਾਮ ਐਗੇ ਨੇ। ਉਹ ਜਿਹੜੇ ਬਦਾਮ ਹੈਗੇ ਨਾ, ਵਧੀਆ ਹੈਗੇ ਨੇ। ਕਈ ਹੁੰਦੇ ਨਾ ਬਦਾਮਾਂ ਚ ਹਾ ਬਦਾਮਾ ਤੇਲ ਕਟ ਦਿੰਦੇ ਨੇ ਅਸੀਂ ਨੀ ਕੱਢਦੇ ਬਦਾਮ, ਫਿਰ ਦਮਾਗ ਤੇਜ਼ ਰਹਿੰਦਾ ਉਹਦੇ ਨਾਲ।
ਅੱਛਾ -ਅੱਛਾ, ਤਾਹੀਓ ਅੱਛ ਅੱਛਾ ਤੁਸੀਂ ਬਦਾਮ ਰੂਅਬਜਾ ਬਣਾ ਕੇ ਭੇਜਦੇਓ ਸਾਨੂੰ।
ਹਾਂਜੀ -ਹਾਂਜੀ, ਜ਼ਰੂਰ ਭੇਜਦਾਗੇ ਤਾਨੂੰ।
ਭੇਜਦੇ ਭੇ ਇੱਕ ਬੋਤਲ ਉਹ ਭੇਜੇ ਬਾਕੀ ਭੇਜਦੇ ਚਾਰ ਬੋਤ
ਹਾਂਜੀ ਹਾਂਜੀ। ਤੇ ਤਾਨੂੰ ਉਹ ਟੈਪਲ ਭੇਜਣਾ ਵੇ
ਹਾਂ ਬੋਨ ਵੁੱਡ ਵੁੱਡ ਐਪਲ ਦਾ ਵੀ ਉਹੀ ਕਰਦੇਓ। ਰੋਬਜਾ ਬਨਾ ਕੇ ਭੇ ਸ਼ਰਬਲ ਬਣਾਓਗੇ ਛੱਡੋ ਯਾਰ ਟ
ਨਾ, ਕੋਈ ਨੀ ਕੋਈ ਨੀ, ਐਡੀ ਵੱਡੀ ਫੈਕਟਰੀ ਸ਼ਰਪ ਕਿੱਥੇ ਰੂਹ-ਅਬਜਾ ਬਨਾਨੇ ਆਂ, ਤੇ ਉਹ ਵੀ ਬਣਾ ਲਾਂਗੇ ਗੁਡੈਪ ਦਾ ਹੈਲੋ। ਹੈਲੋ
ਤੁਹਾਨੂੰ ਤੇ ਮਸਲਾ
ਹੈਲੋ। ਹੈਲੋ।
ਹੈਲੋ। ਹਾਂਜੀ, ਕਿੱਥੇ ਗੁਵਾਏ ਗਏ ਸੋ, ਰੁਹ-ਅਬਜਾ ਤੇ ਨੀ ਬਣਾਉਣ ਲੱਗ ਗਏ ਸੀ?
ਨਾ ਬਾਹ ਤੁਹਾਡਾ, ਓਡਰ ਓਡਰ ਹੀ ਦਿੰਦੇ ਪਏ ਸੀ ਅੱਗੇ, ਉਹਨਾ ਨੂੰ ਫੋਨ ਕਰਕੇ ਕਹਿੰਦੇ ਪਏ ਸੀ, ਦੂਸਰੇ ਫੋਨ ਤੋਂ ਹਾਂਜੀ ਹਾਂਜੀ -ਹਾਂਜੀ ਬਣਿਆ ਨਹੀਂ। ਉਹਨਾਂ ਨੂੰ ਕਹਿਣਾ ਪੈਂਦਾ ਨਾ ਫਿਰ, ਬੰਨੇ ਏ ਨੇ ਇਏਡੇ ਵੱਡੀ ਫੈਕਟਰੀ ਤੇ ਦੇ ਬੰਨੇ ਦੇ ਨੇ ਬਨਾਨੇ ਥੋੜੇ ਨਾ ਪੈਨਗੇ ਅਰੇ ਉ ਵੀ ਖਾ ਨੇ ਪੈਕ
ਅੱਛਾ ਅੱਛਾ ਜ਼ਿਆਦਾ ਨੀ ਚਾਰ ਪੇਟੀਆਂ ਬਨਾਈਆਂ ਉਨਾ ਨੇ ਕੱਲ ਪਰਸੋਂ ਤੱਕ, ਲੇਟ ਹੋ ਜਾਏਗਾ ਯਾਰ ਜ਼ਿਆਦਾ ਸਪੀਡ ਸਪੀਡ ਸਪੀਡ ਸਪੀਡ ਪੋਸਟ ਕਰਾ ਈ ਐ ਗਾ ਸਪੀਡ ਪੋਸਟ ਸਪੀਡ ਕੋਰੀਅਰ ਤੇ
ਏ ਤੇ ਹੇ ਨੀ ਹਨੂੰ ਅਸੀ ਰਾਤੀ ਕਰਾ ਦੀਏ ਰਾਤੀ ਭੇਜਦੀ ਐ
ਅੱਛਾ
ਸਵੇਰ ਈ ਆਏਗਾ ਅਗਰ
ਚਲੋ ਕੋਈ ਨੀ ਆਜ ਆਨਾ
ਹਾਂਜੀ ਹਾਂਜੀ ਮੈਨ ਨਾ ਪਿੱਛੋਂ ਫੋਨ ਆ ਰਿਏ ਸੇ਼ਇਦ ਉਹਨਾਂ ਦਾ ਤੇ ਮੈਂ ਤੁਹਾਨੂੰ ਕਰਨਾ ਵਾ, ਹਾਂ, ਫੈਕਟਰੀਨਾ ਦਾ
ਕੇਹੜੀ ਫੈਕਟਰੀ
ਆਈ ਰੂਹ ਅਜੇ ਦੀ ਫ
ਠੀਕ ਹੈ, ਚਲੋ, ਅੱਛਾ ਅੱਛਾ ਆਹੋ ਆਹੋ ਠੀਕ ਆ ਭੇਜ ਦੇ
ਭੇਜ ਦੇ ਠੀਕ
ਕਮਾਈ ਉ ਪਹਿਲੇ